ਹੈਲੋ।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
ਹਾਂਜੀ
ਹੋਰ ਕੀ ਹਾਲ ਚਾਲ ਐ?
ਹੈਲੋ।
ਹੋਰ ਕੀ ਹਾਲ ਚਾਲ ਤੁਹਾਡਾ?
ਸਾਡਾ ਵਧੀਆ ਤੁਸੀਂ ਸੁਣਾਓ ਆਪਣਾ?
ਮੈਂ ਵੀ ਬੋਤ ਵਧੀਆ਼।
ਚਲੋ ਵਧੀਆ ਈ ਚਾਹੀਦਾ ਹਾਂਜੀ-ਹਾਂਜੀ ਘਰ, ਸਭ ਠੀਕ ਹੋਰ ਤੁਸੀਂ ਸੁਣਾਓ? ਅਸੀਂ ਹੁਨੇ ਰੋਟੀ ਖਾਣ ਆਏ ਸੀ ਦਿੱਤੀ ਉਹਨਾਂ ਰੋਟੀ ਖਾ ਰਹੇ ਨੇ ਇਸ ਟਾਈਮ ਰੋਟੀ ਖਾਣ ਲੈਂਦੇ ਆ ਹੋਰ, ਤੁਹਾਡੇ ਦੱਸੋ ਹਲੇ ਆਏ ਨੀ ਘਰ ਰੋਟੀ ਰੂਟੀ ਖਾਣ ਕੇ ਨਾਲ ਈ ਲੈਗੇ ਨੇ
ਚਲੇ ਜਾਂਦੇ ਨੇ ਹਾਂਜੀ ਨਾਲ ਈ ਲੈ ਕੇ ਜਾਂਦੇ ਨੇ਼।
ਅੱਛਾ ਚਲੋ ਵਧੀਆ।
ਲੰਚ ਲੂੰਚ ਸਭ ਨਾਲ ਪੈਕ ਕਰਕੇ ਦੀਨੇ ਆ।
ਅੱਛਿਆ, ਤੇ ਬੱਚੇ ਕੀ ਕਰਦੇ ਪਏ?
ਬੱਚੇ ਸੋ ਗੇ ਇੱਕ ਤੇ ਜਾਂਦਾ ਦਾਦੀ ਨਾਲ ਗੁਰਦੁਆਰੇ ਸਵੇਰੇ।
ਅੱਛਿਆ,
ਇੱਕ ਸੁੱਤਾ ਐ ਓ ਆ ਕੇ ਸੋ ਗਿਆ ਹੁਣ ਗੁਰਦੁਆਰਿਓ ਆ ਕੇ ਸਵੇਰੇ ਹੁੰਦੇ ਈ ਨਾ ਪੰਜਾਬੀ ਦੀ ਕਲਾਸਾਂ ਸ਼ੁਰੂ ਹੋ ਗਈਆਂ। ਤੇ ਨਾਲ ਜਾਂਦਾ ਐ ਆਪਣੀ ਦਾਦੀ ਦੇ ਨਾਲ ਜਾਂਦਾ ਐ।
ਚਲੋ ਠੀਕ ਐ ਵਧੀਆ।
ਹਾਂਜੀ ਕਦੀ, ਕਦੀ ਚਲੇ ਜਾਂਦਾ ਜਿਸ ਟਾਈਮ ਮਨ ਕਰੇ ਉੱਠੇ ਐਵੇਂ ਤੇ ਲੇਟ ਸੌਂਦਾ ਰਾਤੀ ਬਹੁਤ ਫੇਰ ਸਵੇਰੇ ਉੱਠਿਆ ਨੀ ਜਾਂਦਾ ਉਹਦੇ ਕੋਲੋਂ।
ਉਹੀ ਜਦੋਂ ਦਿਲ ਕੀਤਾ ਤਾਂ ਚਲ ਗਏ ਜਦੋਂ ਨਈ
ਹਾਂਜੀ। ਅੱਜ ਦਾਦੀ ਨੇ ਉਠਾਇਆ ਨਹਿਲਾਇਆ ਧੋਲਾਇਆ ਤੇ ਲੈ ਗੀ ਨਾਲ। ਦਸ ਵਜੇ ਗਿਆ ਏ ਹਾਂਜੀ ਬਾਰਾਂ ਸਾ ਸਾਢੇ ਬਾਰਾਂ ਵਜੇ ਆ ਗਿਆ ਏ ਫੇਰ ਆ ਕੇ ਥੋੜਾ ਖਾਇਆ ਪੀਆ ਫੇਰ
ਜਾਏਗਾ ਸ਼ ਸ਼ਾਮੀ ਹੁੰਦੇ ਆ, ਅੱਜ ਕੱਲ ਗੁਰਦੁਆਰਿਆਂ ਚ ਹੋ ਰੇ ਆ ਨਾ
ਜਾਂਦਾ ਏ ਤੇ ਕਈ ਵਾਰੀ ਤੇ ਸਵੇਰੇ ਵੀ ਚਲੇ ਜਾਂਦਾ ਸੀ, ਤੇ ਦੁਪਹਿਰੇ ਵੀ ਚਲੇ ਜਾਂਦਾ ਸੀ ਹੁਣ ਹੁਣ ਸਵੇਰੇ ਗਿਆ ਕੀ ਪਤਾ ਦੁਪਹਿਰੇ ਨਾ ਜਾਏ ਸ਼ੈਤਾਨੀ ਵੀ ਬੜੀ ਕਰਦਾ ਨਾ ਉੱਥੇ ਜਾ ਕੇ, ਬੈਠਦਾ ਨੀ ਐ ਦਾਦੀ ਨੂੰ ਬੜਾ ਪਰੇਸ਼ਾਨ ਕਰਦਾ। ਪਾਠ ਪੁਠ ਨੀ ਕਰਨ ਦਿੰਦਾ ਫੇਰ
ਐਤਕੀ ਛੁੱਟੀਆਂ ਚ ਗਏ ਨੀ ਨਾਨਕੇ?
ਬਸ ਹੋ ਆਏ ਨਾ ਛੁੱਟੀਆਂ ਹੋਣ ਤੋਂ ਪਹਿਲਾਂ ਈ ਹੋ ਆਏ। ਤੇ ਫੇਰ ਇਹਨਾਂ ਨੂੰ ਲਿਜਾਣਾ ਵੀ ਤੇ ਅਸਾਨ ਨੀ ਐ ਦੋਨਾਂ ਨੂੰ ਆ।
ਵੱਡੇ ਬੱਚੇ ਹੋਣ ਨਾ ਓ ਗੱਲ ਹੋਰ ਹੁੰਦੀ ਐ। ਛੋਟੇ, ਛੋਟੇ ਹੋਣ ਫੇਰ ਸਾਂਭਣੇ ਮੁਸ਼ਕਿਲ ਹੋ ਜਾਂਦੇ ਆ।
ਹਾਂ ਪਹਿਲੇ ਲੈ ਕੇ ਗਈ ਆ ਜੰਮੂ ਤੇ ਬਿਮਾਰ ਹੋ ਕੇ ਆ ਗੇ ਉੱਧਰੋਂ।
ਹੂੰ ਹੂੰ
ਕੁਛ ਉਲਟਾ ਸਿੱਧਾ ਖਾਇਆ ਗਿਆ, ਪਾਣੀ ਪੂਣੀ ਦਾ ਹੋਗਿਆ।
ਅੱਛਾ,
ਸਿਸਟਮ ਤੇ ਬਹੁਤ ਟਾਈਮ ਲਾਗਿਆ। ਹਾਂਜੀ ਹੁਣ ਠੀਕ ਐ, ਫ਼ਰਕ ਏ ਥੋੜਾ।
ਚਲੋ ਠੀਕ ਈ ਚਾਹੀਦਾ। ਹੋਰ ਸੁਣਾਓ ਅੱਜ ਕੱਲ ਕੀ ਕਰਦੇ ਓ ਫੇਰ?
ਅੱਜ ਕੱਲ੍ਹ ਬਸ ਸਵੇਰੇ ਉੱਠਣਾ ਘਰ ਦੇ ਕੰਮ ਸ਼ੁਰੂ
ਤਿਨ
ਹਾਂਜੀ, ਰੋਜ਼ ਦੀ ਰੂਟੀਨ ਉੱਠਣਾ ਕੱਪੜੇ ਧੋਵੋ। ਚਾਹ ਬਣਾਓ ਫਿਰ ਬ੍ਰੇਕਫਾਸਟ ਕਰੋ। ਤੇ ਫੇਰ ਲੰਚ ਦੀ ਤਿਆਰੀ
ਹਾਂਜੀ, ਚਲੋ ਜਿਵੇਂ ਕਿਧਰੇ ਘੁੰਮਣ ਨੀ ਗੇ।
ਬਸ ਬਣਾ ਰੇ ਆ ਉੱਥੇ ਹੇਮਕੁੰਟ ਸਾਹਿਬ ਜਾਣ ਦਾ ਤਿਹਾਰ ਅ, ਹੇਮਕੁੰਟ ਸਾਹਿਬ ਜਾਣ ਦਾ, ਪਲੈਨ ਬਣਾ ਰਹੇਹਾ।
ਚਲੋ ਵਧੀਆ ਏ।
ਦੇਖੋ ਕਦੋਂ ਨਿਕਲਣੇ ਆ।
ਹਾਂ। ਉਹੀ ਬਾਬਾ ਜਦੋਂ ਸੱਦੇ। ਹਾਂ। ਬਾਬਾ ਜੀ, ਹਾਂ। ਉਹੀ ਸਾਡਾ ਵੀ ਕਰਦਾ ਵੈ ਟੀ ਵੀ ਵੇਖਦੇ ਹਾ ਜਾਂ ਮੋਬਾਇਲ ਤੇ ਵੇਖਦੇ ਆਏ ਬਾਬਾ ਜੀ ਸਾਨੂੰ ਸੱਦੋਗੇ ਕਿ ਨਹੀਂ ਸੱਦੋਗੇ, ਕਦੋਂ ਸੱਦੋਗੇ ਬਾਬਾ ਜੀ ਸਾਨੂੰ। ਇਹੀਓ ਵੇਖਦੇ ਹਾਂ।
ਤੁਸੀਂ ਵੀ ਚਲੋ ਨਾਲ।
ਹੋਰ ਇਹੀ ਵੇਰ ਰਹੇ ਆ ਬਈ ਚੜਾਈ ਚੜ੍ਹ ਪਾਵਾਂਗੇ ਨਹੀਂ ਚੜ
ਉਹੀ ਹੀ ਤੇ, ਉਹੀ ਤੇ ਪਹਿਲੇ ਪਹਿਲੇ, ਗਈ ਹੋਈ ਹਾਂ ਮੈਂ ਬਚਪਨ ਵਿੱਚ। ਤੇ ਉਸ ਟਾਈਮ ਤੇ ਹੋਰ ਹਿਸਾਬ ਸੀ, ਬਚਪਨਾ ਸੀ ਚੜ ਲੈਂਦੇ ਸੀ। ਤੇ ਹੁਣ ਵਿਆਹ
ਹਾਂ। ਉਹੀ ਹੀ ਅਸੀਂ ਵੀ ਬ ਪੰਜ ਵਜੇ, ਛੋਟੇ ਹੁੰਦੇਿਆਂ ਹੀ ਗਏ ਤੇ ਆ ਮੰਮੀ- ਪਾਪਾ ਦੇ ਨਾਲ ਉਸ ਤੋਂ ਬਾਅਦ ਉਹ ਗਏ ਹੀ ਨੀ।
ਹਾਂਜੀ। ਹੁਣ ਦੇਖੋ, ਚਲਿਆ ਜਾਂਦਾ ਇਹ ਨਹੀਂ ਚਲਿਆ ਜਾਂਦਾ। ਬੱਚੇ ਵੀ ਨੇ ਬ ਬੱਚਿਆਂ ਦੇ ਕਰਕੇ, ਚਲੋ ਆ ਇਸ ਸਾਲ ਰਹਿਣ ਦਿੰਦੇ ਅਗਲੇ ਸਾਲ ਚਲੇ ਜਾਗੇ, ਇਸ ਸਾਲ ਰਹਿਣ ਅਗਲੇ ਸਾਲ ਚੱਲਗਾ।
ਹਾਂ। ਚਲੋ
ਵੱਡੇ ਹੋ ਜਾਣ ਬੱਚੇ ਇਹ ਹੋ ਜਾਣ।
ਫੇਰ ਆਪ ਬੁੱਢੇ ਹੋ ਜਾਗੇ।
ਰੇ ਆਪਣੇ ਕੋਲੋਂ ਨਹੀਂ ਚਲਿਆ ਜਾਏਗਾ। ਬੱਚਿਆਂ ਨੂੰ ਵੀ ਦੇ ਰਹਾਂਗੇ ਤੇ ਫਿਰ ਜਾਇ ਫੇਰ ਵੀ ਜਾਇਆ ਜਾਏਗਾ।
ਹੋਰ, ਅਸੀਂ ਵੀ ਇੰਝ ਹੀ ਕਿਤੇ ਨਾ ਬੱਚਿਆਂ ਨੂੰ ਵੇਖਦੇ ਰਹੇ ਹਾਂ, ਬੱਚੇ ਛੋਟੇ ਨੇ ਬੱਚੇ ਛੋਟੇ ਨੇ ਹੁਣ ਬੱਚੇ ਵੱਡੇ ਹੋ ਗਏ ਨੇ ਦੇ ਆਪ ਅਸੀਂ ਬੁੱਢੇ ਹੋ ਗਏ ਹੁਣ ਕੀ ਕੀਤਾ ਜਾ ਸਕਦਾ। ਇ ਵੇਖ ਦੇਵੇ ਚੱਲ ਪਾਵਾਂਗੇ।
ਹੁਣ ਬੋਲ ਰਹੇ ਨੇ ਬੱਚੇ ਵੀ ਲੈ ਜਾਓ ਨਾਲ, ਕੀ ਕਰ ਸਕਦੇ ਇਹਨਾਂ ਨੇ ਵੱਡੇ ਹੋ ਜਾਣਾ ਹੈ ਫੇਰ
ਹਾਂ।
ਕਿੰਨੇ ਕਿੰਨਾ ਟਾਈਮ ਰੁਕਾਂਗੇ। ਜਦੋਂ ਵੱਡੇ ਹੋਣਗੇ ਫਿਰ ਜਾਣਗੇ। ਆਪਣਾ ਵੀ ਤਾਂ ਮਨ ਕਰਦਾ ਹੈ।
ਨਹੀਂ- ਨਹੀਂ ਠੀਕ ਹੈ।
ਹਾਂਜੀ।
ਹੋਰ ਸੁਣਾਓ ਘਰਦਿਆਂ ਦਾ?
ਬਸ ਵਧੀਆ ਸਭ, ਮੰਮੀ ਪਾਠ ਕਰ ਰਹੀ ਹੈ।
ਹੂ, ਤੁਹਾਡੇ ਮੌਸਮ ਗਰਮੀ ਕਿ ਬਾਰਿਸ਼- ਬਾਰਿਸ਼।
ਹੱਲੀ ਕੱਲ ਬਾਰਿਸ਼ ਆਈ, ਤੂਫਾਨ ਰਾਤੀ ਇੰਨਾ ਤੇਜ਼ ਦਲ ਇਸ ਤਰ੍ਹਾਂ ਚੱਲ ਰਹੇ ਨੇ, ਬਹੁਤ ਤੇਜ਼ ਨਾਲ।
ਹਾਂ ਸ ਸਾਡੇ ਵੀ ਕੱਲ ਸਮਝ ਸਵੇਰੇ ਪਹਿਲਾਂ ਬਾਰਿਸ਼ ਆਈ ਏ। ਇਕਦਮ ਹੀ ਆਈ ਬਾਈ ਬੱਦਲ ਕਾਲਾ ਸ਼ਾਹ ਆਇਆ ਤੇ ਬਾਰਿਸ਼ ਆ ਗਈ। ਫੇਰ ਦੁਪਹਿਰੇ ਫੇਰ ਸਹੀ ਹੋ ਗਿਆ ਹੁਣ ਫੇਰ ਸ਼ਾਮੀ ਹਾਂ।
ਫਾਨ ਆਇਐ ਗੋਲਡਨ ਟੈਂਪਲ ਬਹੁਤ ਤੇਜ਼ ਤੁਫਾਨ ਆਇਐ।
ਓਈ ਹੁਣੇ ਗੱਲ ਕਰ ਰਿਹਾ ਸੀ ਕਹਿੰਦਾ ਮੰਮੀ ਉੱਥੇ ਨਾ ਜਿਹੜੀ ਬੇਰੀ ਹੈ ਨਾ ਤੇ
ਆਹੋ ਟੁੱਟ ਗਈ ਏ ਬੇਰੀ ਹਾਂਜੀ ਉਹ ਸਾਰੇ ਹੁਣ ਬੇਰ ਉਤਾਰ ਰਹੇ ਨੇ ਉਹ ਵੀ ਕਿਸਮਤ ਵਾਲੇ ਨੇ ਜਿਨਾਂ ਨੂੰ ਬੇਰ ਮਿਲ ਗਏ। ਖਾਣ ਆਸਤੇ ਕਿਸੀ ਕਿਸੀ ਨੂੰ ਮਿਲਦੇ ਨੇ ਉਤਾਰ ਉਤਾਰ ਕੇ ਖਾ ਰਹੇ।
ਕਹਿੰਦਾ ਸੀ ਮੰਮੀ ਤਾਨੂੰ ਵੀਡੀਓ ਵਹਾਨਾ ਵਾ ਮੈਂ ਮੈਂ ਕਿਹਾ ਨਹੀਂ ਕਾਕੇ ਨਹੀਂ ਹੋਆ ਹੋਣਾ ਇੰਝ ਕਹਿੰਦਾ ਨਹੀਂ ਮੰਮੀ।
ਮੈਂ ਵੀ ਦੇਖ ਖੀਏ ਚੈੱਕ ਕੀਤਾ ਬਹੁਤ ਪਾਣੀ ਆ ਗਿਐਂ ਗੋਲਡਨ ਟੈਂਪਲ। ਪਾਣੀ ਵਿੱਚ ਚੱਲ ਰਹੇ ਨੇ ਲੋਕ।
ਹੋਰ। ਹਾਂ ਹਾਂਜੀ। ਉਹੀਓ ਈ
ਹਾਂਜੀ।
ਹੋਰ ਸੁਣਾਓ
ਬਸ ਵਧੀਆ ਤੁਸੀਂ ਕਰ ਲਿਆ ਲੰਚ
ਹਾਂਜੀ ਲੰਚ ਕਰ ਲਿਆ ਨਹੀਂ ਨਹੀਂ ਲੰਚ ਤੇ ਬਣਾ ਲਿਆ ਦਾ ਵੇ ਨਹੀਂ ਅਸੀਂ ਤੇ ਲੇਟ ਹੀ ਖਾਂਨੇ ਆਂ ਤੇ ਸਾਨੂੰ ਸਾਢੇ ਤਿੰਨ ਚਾਰ ਵੱਜ
ਅੱਛਾ ਹਾਂਜੀ ਸਾਨੂੰ ਵੀ ਇਨਾ ਟਾਈਮ ਲੱਗ ਜਾਂਦਾ ਏ।
ਇਹ ਲੋਕ ਫੈਕਟਰੀ ਤੋਂ ਆਂਦੇ ਆ ਨਾ ਇਹ
ਰੱਖਦੇ ਰੱਖਦੇ ਟਾਈਮ ਲੱਗ ਜਾਂਦੈ।
ਹਾਂ ਇਹ ਹੁਣ ਇਹਨਾਂ ਨੂੰ ਦੇ ਕੇ ਆਈ ਆ ਨਾ ਫੈਕਟਰੀ ਤੋਂ ਆਏ ਆ ਨਾ ਤੇ ਇਹਨਾਂ ਨੂੰ ਦੇਤੀ ਏ ਨਾ। ਤੇ ਇਸ ਕਰਕੇ ਓਹ ਖਾ ਖਾ ਕੇ ਮੇਰੇ ਖਿਆਲ ਚਲੇ ਈ ਨਾ ਗਏ ਹੋਣ।
ਹੁਣ ਹੁਣ ਤੇ ਉੱਥੇ ਕਿਸ ਤਰ੍ਹਾਂ ਰਹੀ ਗਰਮੀ ਬਾਰਿਸ਼ ਬੂਰੀਸ਼
ਬਾਰਿਸ਼ ਤੁਹਾਨੂੰ ਕਿਹਾ ਤੇ ਹੈ ਸਵੇਰੇ ਵੀ ਹੋਈ ਹੈ ਥੋੜ੍ਹੀ ਜਿੰਨੀ ਤੇ ਹੁਣ ਹੁਣ ਨਾ ਉਹੀਓ ਹੁਣ ਬਹੁਤ ਜਿਆਦਾ ਧੁੱਪ ਹਾਂ ਹੁਣ ਧੁੱਪ ਨਿਕਲ ਆਈ ਏ ਹੁਣ ਗਰਮੀ ਹੋ
ਹਾਂਜੀ ਇੱਥੇ ਵੀ ਬਸ ਸਵੇਰੇ ਇੰਨਾ ਅੱਛਾ ਮੌਸਮ ਸੀ ਨਾ ਹਵਾ ਚੱਲ ਰਹੀ ਸੀ ਬਹੁਤ ਤੇਜ਼ ਹਵਾ ਚੱਲ ਰਹੀ ਸੀ ਹੁਣ ਵੈਸੇ ਹੀ ਧੁੱਪ ਇੰਨੀ ਤੇਜ਼ ਨਿਕਲ ਆਈਏ।
ਆਹੋ ਹੁਣ ਵੀ ਇੱਥੇ ਵੀ ਇਹੀਓ ਈ ਏ ਨਾ ਧੁੱਪ ਨਿਕਲੀ ਹੋਈ ਏ। ਵਿੱਚ ਵਿਚ ਬੱਦਲ ਹੋ ਜਾਂਦੈ ਫੇਰ ਧੁੱਪ ਹਾਂ ਵੇ ਹਾਂ ਉਹੀ ਤੁਹਾਨੂੰ ਗਰਮੀ ਨੀ ਲੱਗੇਗੀ।
ਹਾਂਜੀ
ਹੁਣ ਗੁਰਪੁਰਬ ਤੱਕ ਤੇ ਇੰਝ ਹੀ ਰਹੇਗਾ ਗੁਰੂ ਅਰਜਨ ਦੇਵ ਦੇ ਗੁਰਪੁਰਖ ਤੇ ਬਹੁਤ ਜਿਆਦਾ ਗਰਮੀ ਹੁੰਦੀ। ਹੁੰਦੀ ਏ ਨਾ ਇੰਝ ਹੀ ਰਹਿਣੈ।
ਹਮ ਉਹ ਤੇ ਬਹੁਤ ਗਰਮੀ ਹੁੰਦੀ ਏ ਪਸੀਨੋ ਪਸੀਨ ਬੰਦਾ ਹੋ ਜਾਂਦਾ ਏ।
ਹਾਂਜੀ
ਹਾਂਜੀ ਚਲੋ ਠੀਕ ਹੈ ਓਕੇ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ। ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ